ਸਤਿ ਸ਼੍ਰੀ ਅਕਾਲ।
ਹੋਰ ਕੀ ਬਸ ਵਧੀਆ, ਆਪ ਸੁਣਾਓ ਕਿਵੇਂ ਹੋ?
ਬਸ ਵਧੀਆ ਜੀ, ਤੁਸੀਂ ਸੁਣਾਓ ਠੀਕ ਹੋ?
ਤੁਹਾਡੇ ਬੱਚੇ ਵੀ ਛੋਟੇ ਆ? ਫੋਨ, ਟੀਵੀ ਜਾਦਾ ਦੇਖਦੇ ਆ।
ਹਾਂਜੀ, ਸੋਰੀ ਕਿ ਕਿਆ?
ਤੁਹਾਡੇ ਬੱਚੇ ਵੀ ਫੋਨ ਵਗੈਰਾ ਟੀਵੀ ਵਗੈਰਾ ਘਰ ਦੇਖਦੇ ਆ।
ਹਾਂਜੀ- ਹਾਂਜੀ, ਬਾਈ ਬਹੁਤ।
ਬਹੁ ਮੇਰੀ ਵੀ ਬੇਟੀ ਆ ਬਹੁਤ ਜ਼ਿਆਦਾ ਦੇਖਦੀ ਫੋਨ, ਟੀਵੀ ਇੰਨਾ ਦੇਖਦੀ ਏ, ਕੁਛ ਕਹਿਣ ਦੀ ਹਦ ਨਹੀਂ ਹੈ। ਫੋਨ ਤੋਂ ਖੈੜਾ ਛੁਡਾਓ, ਤੇ ਟੀਵੀ ਤੇ ਕਹਿੰਦੀ ਮੰਮਾ ਨਾਸਤੀਆ ਲਗਾ ਦੋ। ਓਥੋਂ ਹਟਾਓ ਤਾਂ ਕਹੇਗੀ ਫੋਨ ਤੇ ਨਇਆ ਲਗਾ ਦੋ, ਪੜਾਈ ਵੱਲ ਧਿਆਨ ਹੀ ਨੀ ਆ ਬਿਲਕੁਲ ਵੀ।
ਸਹੀ ਗੱਲ ਆ, ਹੁਣ ਹਾਂ ਜੀ ਹਾਂਜੀ ਛੋਟੇ ਛੋਟੇ ਹੁੰਦੇ ਹੀ ਬੱਚਿਆਂ ਨੂੰ ਨਾ, ਪਤਾ ਕਿ ਐ, ਫੋਨ ਦੇ ਦਿੰਦੇ ਹੈ ਨਾ ਅੱਜ ਕੱਲ। ਤੇ ਉਸ ਕਰਕੇ ਹੀ ਨਾ, ਬੱਚੇ ਹੁਣ ਫ਼ੋਨ ਦਾ ਪਿੱਛਾ ਨਹੀਂ ਛੜਦੇ।
ਬਿਲਕੁਲ ਹ
ਹਾਂਜੀ।
ਸਾਡੀ ਤਾਂ ਫਾਸਟ ਫੂਡ ਇਨਾ ਮਤਲਬ ਸ਼ੌਕੀਨ ਹੈਗੀ ਹੈ। ਬਟ ਮੈਂ ਦਿੰਦੀ ਨੀ ਆ, ਕਹਿੰਦੇ ਨਾ ਮੈਦਾ ਨੁਕਸਾਨ ਕਰਦਾ ਆ। ਸ਼ਰੀਰ ਅਸਤੇ, ਮੈਂ ਮੈਦਾ ਬਹੁਤ ਜ਼ਿਆਦਾ ਨੂ ਨੁਕਸਾਨ ਕਰਦਾ ਨਹੀ ਦੈਣਾ ਚਾਹੀਦਾ। ਮੈਂ ਤੈ ਇਨੂੰ ਦਿੰਦੀ ਹੀ ਨਹੀਂ ਆਾਂ।, ਜਿਤਨਾ ਮਰਜ਼ੀ ਆ ਰੋਲੇ ਜਿਤਨਾ ਮਰਜ਼ੀ ਆ। ਜੋ ਕਹਿ ਦੇ ਬਟ, ਮੈਂ ਨੀ ਦੇਦੀ ਨਾ, ਜੋ ਚੀਜ਼ ਨੂੰ ਨੁਕਸਾਨ ਹੈ, ਨੁਕਸਾਨ ਹੈ। ਕਿਉਂਕਿ, ਬਹੁਤ ਕਿਸਸੇ ਤੁਸੀਂ ਦੇਖ ਰਹੇ ਹੋ। ਅੱਜ ਕੱਲ ਮੈਡੇ ਦੇ ਆ ਰਹੇ ਹੈ।
ਸਹੀ ਗੱਲ ਹੈ-ਸਹੀ ਗੱਲ ਹੈ। ਉਹ ਤੁਹਾਨੂੰ ਪਤਾ ਮੈਦਾ, ਇੰਨਾ ਦੇਣਾ ਵੀ ਠੀਕ ਨਹੀਂ ਹੈ।
ਆਏ ਦਿਨ, ਬੱਚੇ ਇੱਕਦਮ ਮੋਮੋਸ, ਕੀ ਖਾਣਾ ਮੋਮੋਸ, ਕੀ ਖਾਣਾ ਹੈ ਨੂਡਲ। ਇਹ ਨੀ ਪਤਾ ਕਿ ਨੁਕਸਾਨ ਕਿਤਨਾ ਕਰਦੇ ਆ। ਉਹ ਸਾਡੀ ਹੈਲਥ ਨੂੰ।
ਇਹ ਗੱਲ ਹੈ ਉਹੀ ਫਿਰ, ਕੀ ਮੈਦਾ ਠੀਕ ਨਹੀਂ ਆ।
ਹਾਂਜੀ, ਚਾਹੇ ਔਰ ਚੀਜ਼ ਖਾਲੋ, ਫਰੂਟਸ ਖਾਲੋ, ਹੁਣ ਗਰਮੀ ਹੈ ਤੇ ਗਰਮੀ ਸਾਰਾ ਫਰੂਟ ਆ ਜਾਂਦਾ ਹੈ। ਦੁਆਣਾ ਹੋ ਗਿਆ, ਅੰਬ ਹੋ ਗਏ, ਲੀਚੀ ਹੋ ਗਈ।
ਹਾਂਜੀ- ਹਾਂਜੀ, ਫਰੂਟਸ ਹੁਣ ਹਾ ਨਾ ਨਾ ਨਾ, ਉਹ ਵੀ ਅਪ ਆਪਣੀ ਪਸੰਦ ਦਾ ਹੋਏਗਾ ਤੇ ਉਹ ਵੀ ਪਤਾ ਕੀ ਕਰਨਗੇ, ਅੱਧਾ ਖਾਣਗੇ ਤੇ ਅੱਧਾ ਸੁੱਟਣਗੇ ਫਰੂਟਸ।
ਹਾਂਜੀ ਹਾਂਜੀ, ਅੱਦਾ ਖਾਏਗੀ ਅੱਦਾ ਸੁੱਟ ਦੇਗੀ।
ਹਾਂਜੀ, ਅੱਧਾ ਖਾਂਦੇ ਨੇ ਅੱਧਾ ਸੁੱਟ ਦਿੰਦੇ ਨੇ।
ਇਹੀ ਕੰਮ ਹੈ, ਮੰਮਾ ਖਾ ਲੇ ਢਿੱਡ ਭਰ ਗਿਆ। ਬਸ ਐਨਾ ਦਾ ਢਿੱਡ ਭਰ ਜਾਂਦਾ ਹੈ ਇੱਕ ਇੱਕਦਮ, ਢਿੱਡ ਭਰ ਗਿਆ। ਐ ਵੀ ਕਰਦੀ ਹਾਂ, ਹੁਣ ਕੱਲ ਦੀ ਕਹਿ ਰਹੀ ਸੀ ਮੈਨੂੰ ਐਸ ਕਰੀਮ ਲੈ ਕੇ ਦੋ, ਆਪਾ ਹਾਂ ਮੇਰੀ ਬੇਟੀ ਆਈਸਕ੍ਰੀਮ ਦੀ ਬੜੀ ਸ਼ੌਕੀਨ ਹੈ। ਬੜੀ ਸ਼ੌਕੀਨ ਹੈਗੀ ਹੈ, ਆਈਸ ਕਰ੍ਰੀਮ ਦੀ, ਇਹਨੂੰ ਹਾਂ, ਉਹ ਨੀ ਪਸੰਦ ਕੱਪ ਵਾਲੀ ਹੈ, ਕੋਨ ਵਾਲੀ ਸਿਰਫ਼ ਚੋਕੋਵਾਰ।
ਪਰ, ਜ਼ਿਆਦਾ ਖਾਣੀ ਵੀ, ਠੀਕ ਨਹੀਂ।
ਹਾਂਜੀ, ਸ- ਦਾ ਬਸ, ਉਹ ਸ਼ੋਕ ਚੁੱਕਬਾਰ ਲੈਦਾ। ਤੇੈਂ, ਕਦੀ ਕੁਛ, ਕਦੀ ਕੁਛ। ਮੈਂ ਦੁਆ ਦਿੰਦੀ ਆਂ। ਬਟ ਮੈਂ ਬਾਰ ਦੀ ਚੀਜ਼ ਅਵੋਇਡ ਕਰਦੀ ਆਂ, ਬੱਚੇ ਮੰਨਦੇ ਨਹੀਂ।
ਬੱਚੇ ਤਾਂ, ਵਿ ਬੱਚੇ ਤਾਂ ਨਹੀਂ ਮੰਨਦੇ, ਪਰ ਉਹੀ ਹੈ। ਆਪਾਂ, ਆਪਾਂ ਨੂੰ ਆਪ। ਸਮਝਾਉਣਾ ਪੈਣਾ ਹੈ। ਕਈ ਵਾਰੀ ਨਾ ਅਹ ਬੱਚਿਆਂ ਨੂੰ, ਇਹਨਾਂ ਚੀਜ਼ਾਂ ਤੋਂ, ਹਟਾਉਣ ਵਾਸਤੇ ਨਾ। ਪਤਾ ਕੀ ਹੈ। ਬੱਚਿਆਂ ਦੀ ਨਾ ਪੰਜ ਮਿੰਟ ਬੱਚਾ ਰੋ ਲਵੇ ਨਾ, ਉਹ ਠੀਕ ਆ।
ਹਮ
ਪਰ ਉਹਦੀ, ਜਿੱਦ ਹਟਾਉਣ ਵਾਸਤੇ ਨਾ, ਇਹਵੇਂ। ਕਿ ਸਾਰੇ ਇਕ ਟਾਈਮ ਦਾ ਠੀਕ ਰਹੇਗਾ ਫਿਰ ਉਹਨੂੰ, ਇਹੀ ਆਦਤ ਰਹਿਣੀ ਆ। ਕਿ ਹਾਵੀ ਮੈਂ, ਲੈਣਾ ਹੈ ਤਾਂ ਲੈਣਾ ਹੀ ਹੈ, ਜੇ ਅਗਰ ਜਿੱਦ ਪੂਰੀ ਕਰੀ ਜਾਵਾਂਗੇ। ਅਤੇ ਇਹ ਪੰਜ ਮਿੰਟ ਦੀ ਜਿੱਦ, ਕੱਲ੍ਹ ਦਸ ਮਿੰਟ ਦੀ ਹੋਏਗੀ। ਦਸ ਮਿੰਟ ਦੀ ਜਿੱਦ, ਕੱਲ ਵੀਹ ਮਿੰਟ ਦੀ ਹੋਏਗੀ। ਉਹ ਤਾਂ, ਵੱਧਦੀ ਜਾਂਦੀ ਹੈ। ਕਈ ਜਿਵੇਂ, ਕਈ ਪੇਰੈਂਟਸ ਕਹਿੰਦੇ, ਨੇ ਹਾਂਜੀ, ਕਈ ਪੇਰੈਂਟਸ ਨੇ ਕਹਿੰਦੇ ਨੇ, ਬੱਚਾ ਰੋਣਾ ਨਹੀਂ ਚਾਹੀਦਾ ਅਸੀਂ ਇਸ ਵਾਰਾਤ, ਇਹ ਦੀ ਜਿੱਦ। ਪੂਰੀ ਕਰੀਏ, ਸਮਝ ਰਹੇਓ ਨਾ।
ਹੈ ਹੀਏ ਬੱਚੇ ਅੱਗੇ ਦੇਨ ਦੀ। ਸਾਡੇ ਵਾਸ ਦੀ ਨਹੀਂ, ਉਹ ਸਾਫ ਨਾ ਕਰ, ਸਾਡੇ ਵਾਸਦੀ ਨਹੀਂ ਹ। ਇੱਕ ਵਾਰੀ ਕਰੇਗਾ। ਫਿਰਰ ਉਹ, ਜਿੱਦ ਵੀ ਵੱਧ ਨਹੀਂ ਜਾਏਗੀ। ਉਹਦੀ ਕਦੇ ਕੁਛ, ਕਦੇ ਕੁਛ, ਫਿਰ ਉਹ, ਵੱਡੀ ਵੱਡੀ ਚੀਜ਼। ਕਿ, ਹਥ ਰੱਖਦਾ ਜਾਏਗਾ ਜੇ ਨਹੀਂ ਲੈ ਕੇ ਦੋਗੇ ਨਾ, ਫੇਿਰ ਉਹ ਸਾਹਮਣੇ ਖੜਾ ਹੋ ਜਾਏਗਾ ਤੁਸੀਂ ਮੈਨੂੰ ਲੈ ਕੇ ਦਿੱਤਾ ਸੀ। ਬਿਲਕੁਲ, ਏਦਾਂ ਹੀ ਬੋਲੇਗਾ ਉਹ
ਬਿਲਕੁਲ, ਬਿਲਕੁਲ, ਉਹੀ ਗੱਲ ਹੈ। ਇਸ, ਲਈ ਨਾ ਬੱਚਿਆਂ ਨੂੰ ਨਾ ਕਈ ਚੀਜ਼ਾਂ ਤੋਂ, ਅਵਾਇਡ ਹੀ, ਕਰਨਾ ਚਾਹੀਦਾ।
ਅਹੁ
ਕਿਉਂਕਿ, ਇਸ ਟਾਈਮ ਹਜੇ ਉਹ ਬੱਚੇ ਨੇ ਉਹ ਤੇ ਹਜੇ ਮੰਗਣਗੇ। ਜਿੱਦ ਕਰਨਗੇ ਲੇਕਿਨ ਜੇ ਸਾਨੂੰ, ਪਤਾਂ ਹੈ। ਹੈ ਨਾ ਕਿਹੜੀ ਚੀਜ਼ ਉਹਨਾ ਵਾਸਤੇ ਚੰਗੀ ਹੈ ਕਿਹੜੀ ਚੀਜ਼ ਨਹੀਂ ਹੈ।
ਹਾਂਜੀ ਬਿਲਕੁਲ ਸਹੀ ਗੱਲ ਹੈ ਮਤਲਬ ਓਹ ਅਵੋਇਢ ਕਰੀ ਜਾਂਦੀ ਮੈ ਨੀ ਲੈਣੀਆਂ ਹੁਣ ਤੇ ਉਹ ਖਾ ਰਹੀ ਆਈਸਕ੍ਰੀਮਾ। ਬਟ ਮੈਂ ਮਨਾ ਕਰਦਾ ਮੈਂ ਹੁਣ ਇਨੀ ਆਸਕਰ੍ਰੀਮ ਨਹੀ ਖਾਣੀ ਹੈ ਜੋ ਹੈਲਥ ਖਰਾਬ ਹੋਏ ਖਾਉ ਲਿਮਿਟ ਦੀ ਖਾਓ।
ਹਾਂਜੀ ਹਾਂਜੀ ਲਿਮਿਟ ਦੀ ਖਾਓ।
ਜੀ ਜੀ ਬਾਪੂ ਨੂੰ ਬੋਲਦੀ ਹਾਂ ਮੈਂ ਡੈਡੀ ਨੂੰ ਕਹਿੰਦੀ ਮੈਂ ਡੈਡੀ ਭਰਨਾ ਸਾਨੂੰ ਪੈਣਾ ਤੁਹਾਡਾ ਤੇ ਤੇ ਤੁਸੀਂ ਇੱਕ ਵਾਰੀ ਲੈ ਦੋ ਮੈਨੂੰ ਉਹਦੇ ਮੂੰਹ ਚੜ ਗਈ ਤੁਹਾਨੂੰ ਵਾਰ ਵਾਰ ਕਹਿਈ ਮੈਨੂੰ ਲੈ ਕੇ ਦੋ।
ਹਾਂਜੀ।
ਪਰਨਾ ਤਾਂ ਨਹੀਂ। ਤੁਹਾਨੂੰ, ਪਤਾ ਕੁਰਕੁਰ ਵੀ ਠੀਕ ਨੀ ਹੈਗੇ ਹੈ। ਤੁਸੀਂ ਨਾ ਕੁਰਕੁਰੇ ਕਦੇ ਜਲਾਨਣਾ ਦੇਖ, ਉਹ ਨਾ। ਸਿੱਧਾ ਜਿਵੇਂ ਪੰਨੀ ਨਿ ਜਲਦੀ ਹੈ। ਉਵੇਂ ਟਪਣਗੇ, ਜਿਵੇਂ ਪੰਨੀ ਟਪਕਦੀ ਹੈ ਨਾ ਜਲੰ ਤੋਂ ਬਾਅਦ। ਸੇਮ, ਉਓਦਕ ਕੁਰਕੁਰੇ, ਟਪਕਦੇ ਦੇ ਆ ਮੈਂ ਨਾ ਕੋਈ ਟਰਾਈ ਕੀਤਾ ਸੀ। ਇਿੰਦੇ ਲੋਕੀ ਬੋਲਦੇ ਏ ਕੁਰਕੁਰੇ ਪਲਾਸਟਿਕ ਹੁੰਦੇ ਆ। ਪਰ ਜਦ ਮੈ ਜਲਾਇਆ ਨਾ ਜਲ ਗਿਆ ਕੁਰਕਰਾ ਫਿਰ, ਟਪਕ ਵੀ ਐਸਾ। ਪੰਨੀ, ਟਪਕਦੀ ਹੁੰਦੀ ਹੈ ਮੈਂ ਗੱਲ ਸਹੀ ਹੈ। ਹਾਂ ਸੇਮ ਹੈ ਹੀ, ਇੰਝ ਟਪ ਜਾਂ ਪੰਨੀ ਟਪਕਦੀ ਹੁੰਦੀ ਹੈ ਮੈਂ ਗੱਲ, ਹਾਂਜੀ, ਟਰਾਈ ਕਰਨਾ ਕਿ ਤੁਸੀਂ, ਕਦੇ ਵੀ ਇੱਕ ਕੁਰਕੁਰਾ ਲੈ ਕੇ ਨਾ, ਇੱਕ ਨੂੰ ਜਲਾਉਣਾ, ਉਹ ਜੰਲ ਜੈਗਾ ਉਹਨਾ ਨਾ ਸਿੱਧਾ, ਉੱਤੋਂ ਪਕੜਨਾ ਕਿਸੇ ਚੀਜ਼ ਨਾਲ ਟਪਕੇਗਾ ਜੀਵੇ ਪੰਨੀੇ ਤਾਂ ਪਕਦੀ ਨੀ ਹੁੰਦੀ। ਮਾੜੀ ਮਾੜੀ, ਮਾੜੀ ਮਾੜੀ, ਉਹ ਸੇਮ, ਉਵੇ ਟਪਕੇਗਾ ਮਾੜਾ ਮਾੜਾ, ਕੁਰਕੁਰਾ ਪੰਨੀ ਟਾਈਪ ਦੇ ਵਿੱਚ, ਹਾਂਜੀ, ਉਹਥ ਪੰਨੀ ਮਲੀ ਦੀ ਹੁੰਦੀ ਹੈ ਕੁਰਕੁਰੇ, ਵਿੱਚ ਕੁੁਰਕੁਰੇ ਨੀ ਖਾਣੇ ਚਾਹੀਦੇ ਆ।
ਸਹੀ ਗੱਲ ਆ।
ਪਰ ਟੇਸਟੀ ਬੜੇ ਲੱਗਦੇ ਆ ਮਸਾਲੇ ਵਾਲੇ।
ਜਿਹੜੇ ਬਣਾਉਂਦੇ ਨੇ ਆਪਣੇ ਆਪ ਨੇ ਮਤਲਬ ਪ੍ਰੋਡਕਟ ਵੇਚਣ ਵਾਸਤੇ ਵੇਖੋ ਹੈ ਨਾ ਕੀ ਕੀ ਹੈ ਨਾ ਕੀ ਖੇਲ ਖੇਡਦੇ ਨੇ। ਹਨਾ ਸਾਡੇ ਨੇ ਮਤਲਬ ਇਹ ਚੀਜ਼ਾਂ ਬਣਾਉਂਦੇ ਨੇ ਪਲਾਸਟਿਕ ਦੀਆਂ ਚੀਜ਼ਾਂ ਸਾਨੂੰ ਖਵਾਉਂਦੇ ਨੇ ਹਨਾ।
ਬਿਲਕੁਲ ਬਿਲਕੁਲ ਪਲਾਸਟਿਕ ਹੈ ਸਾਰਾ ਕੁਰਕੁਰਾ। ਤੁਸੀਂ ਜਰੂਰ ਟਰਾਈ ਕਰ ਰਹੇ ਹੋ ਕਦੇ ਵੀ ਤੁਹਾਨੂੰ ਮਿਲੇ ਨਾ ਪਲਾਸਟਿਕ ਕੁਰਪੁਰਾ ਹਾਂਜੀ ਤੁਸੀਂ ਇਕ ਜਲਾ ਕੇ ਜ਼ਰੂਰ ਦੇਖਣਾ ਉਹ ਸੇਮ ਉਵੇਹੀ ਹੀ ਚੱਲੇਗਾ ਜਿਵੇਂ ਪੰਨੀ ਟਪਕਦੀ ਹੁੰਦੀ ਉਵੇ ਸਚੀ ਦਸ, ਪਹਿਲੇ ਮੈਨੂੰ ਵੀ ਟਰਸਟ ਕੁਛ ਨੀ ਹੋਇਆ, ਫਿਰ ਮੇਰੇ ਮਾਮਾ ਜੀ ਦੇ ਮੁੰਡੇ ਨੂੰ ਦਿਖਾਇਆ ਕੀ ਤੂੰ, ਤੇ ਐ ਦੇਖ, ਇੱਧਰ ਆ। ਫੇਰ ਉਹਨਾ ਨੇ ਮੈਂ ਜੋਂ ਦਿਖਾਇਆ ਨਾ, ਬਿਲਕੁਲ ਸੇਮ ਉਹੀ ਹੋ ਰਿਹਾ ਸੀ, ਫਿਰ ਮੈਂ ਉਸ ਤੋਂ ਬਾਅਦ ਆਪਣੇ ਬੇਟੇ ਨੂੰ ਬਿਲਕੁਲ ਨਹੀਂ ਦਿੱਤੇ, ਮੈਂ ਕਿਹਾ ਨਹੀਂ ਤੂੰ ਇੰਨਾ ਨਾ ਖਾ, ਬੈਕਾਰ ਹੈ ਪਲਾਸਟਿਕ ਹੈ।
ਸਹੀ ਗੱਲ ਹੈ। ਸਹੀ ਗੱਲ ਆ, ਵਿੱਚ ਜੇ ਕੁਛ ਹੋਰ ਵੀ ਆਇਆ ਸੀਗਾ, ਕਿ ਉਹ ਵੀ ਪਲਾਸਟਿਕ ਦਾ ਹੁੰਦਾ। ਕਹਿੰਦੇ ਕੁਛ ਹੋਰ ਵੀ ਆਇਆ ਸੀਗਾ, ਚੇਤਾ ਨਹੀਂ ਆਉਂਦਾ ਤੇ ਉਹ ਵੀ ਪਲਾਸਟਿਕ ਦਾ, ਕਾਫੀ ਚੀਜ਼ਾਂ ਪਿੱਛੇ ਹਾਂ ਮੈਗੀ ਦੇ ਉੱਤੇ ਵੀ ਆਇਆ ਸੀ ਪਿੱਛੇ।
ਹਾਂਜੀ।
ਮੈਗੀ ਦੇ ਉੱਤੇ ਵੀ ਕੋਈ ਵੀਡੀਓ ਆਈ ਸੀਗੀ।
ਇਹ ਮੈਗੀ ਚ ਕੀੜੇ ਦਿਖਾ ਰਹੇ ਬਹੁਤ ਸਾਰੇ ਹਾਂ ਇੰਸਟਾਗ੍ਰਾਮ ਤੇ। ਤੇ ਇਹੀ ਦੇਖਲੋ ਬੱਚੇ ਨੂੰ ਜਿੱਦ ਕਰਦੇ ਜਲਦੀ, ਕੁੱਛ ਕੀ ਹੈ ਉਹਦੇ ਚ ਕੁਛ
ਅਤੇ ਪਿੱਛੇ ਜੀਥੋਂ ਮੈਗੀ ਬਣ ਰਿਹਾ ਸੀ ਨਾ ਉੱਥੋਂ ਵੀਡੀਓ ਆਈ ਸੀ, ਉਹਦੇ ਵਿੱਚ ਆਟਾ ਤਾਂ ਪੈਰਾਂ ਨਾਲ ਗੁੰਨ ਰਹੇ ਸੀਗੇ। ਜਦੋਂ ਇਹ ਮੈਗੀ ਬਣਦੀ ਆ ਨਾ, ਤੇ ਵਿੱਚ ਪੈਰਾਂ ਦੇ ਨਾਲ ਵਿੱਚ ਖੜ੍ਹੇ ਹੋ ਕੇ ਨਾ ਪੈਰਾਂ ਦੇ ਨਾਲ ਉਹਨੂੰ ਉਹ ਕਰਦੇ ਪਏ ਸੀ ਆਟੇ ਨੂੰ।
ਸੁਣੀ ਵੀ ਨਹੀਂ ਜੀ, ਸੁਣਾ ਉਹ ਤਾਂ ਕਦੀ ਨਹੀਂ ਖਾਏਗਾ
ਹਾਂਜੀ
ਸੁਣਾ, ਤਾਂ ਕਦੀ ਵੀ ਨਾ ਮੈਗੀ ਨੂੰ ਹੱਥ ਲਗਾਏਗਾ ਫ਼ਿਰ
ਹ ਉਹੀ ਤਾਂ ਗੱਲ ਹੈ, ਪਰ ਖਾਣ ਵਾਲੇ ਖਾਂਦੇ ਨੇ ਵੀਡੀਓ ਕਹਿੰਦੇ ਨੇ, ਆਪਣੀ ਐਵੇਂ ਬਣਾਉਂਦੇ ਨੇ ਐਵੇਂ ਹੀ ਹੈ, ਉਹਵੇ ਕੋਈ ਖਾਣ ਵਾਲੇ ਖਾਂਦੇ ਨੇ, ਸੋਚਦੇ ਨੇ ਕੋਈ ਨਹੀਂ ਖਾਣ ਵਾਲੇ ਨਹੀਂ ਵੀ ਖਾਂਦੇ, ਹੁਣ ਪਤਾ ਕੀ ਹੈ, ਕਿਸੇ ਦੀ ਚੀਜ਼ ਦੀ ਵੀਡੀਓ ਦੀ ਵਾਇਰਲ ਹੋ ਰਹੀ ਹੈ, ਉਹ ਪਤਾ ਲੱਗ ਰਿਹਾ, ਜਿਹਦਾ ਸਾਨੂੰ ਨਹੀਂ ਪਤਾ ਲੱਗ ਰਿਹਾ ਜ਼ਰੂਰੀ ਥੋੜ੍ਹੀ ਹੈ, ਉਹ ਵੀ ਸਹੀ ਵੀ ਹੋਏਗਾ
ਤੁਸੀ ਕੀ ਗਿਣਾ ਰਹੇ ਹੋ
ਸਹੀ ਹੈ ਨਾ, ਕੋਈ ਪਤਾ ਨਹੀਂ ਕਿਦੇ ਵਿੱਚ ਕੀ ਮਿਲਾਵਟ ਹੈ, ਕਿ ਕੀ ਖ਼ਰਾਬੀ-
ਹਾਂਜੀ ਹਾਂਜੀ। ਇਹ ਦੇਖੋ, ਕੀ ਮਿਲਿਆ ਪੰਜਾਹ ਰੁਪਏ ਵਿੱਚ, ਕੁਛ ਵੀ ਨੀ ਉਹ ਨਿੱਕੇ ਨਿੱਕੇ ਦੋ ਬੋਲਸ ਨਿਕਲਦੇ ਹੈ। ਚੋਕਲੇਟ ਵਾਲੇ, ਉਹ ਵੀ ਔਦੇ ਚ ਇਹਨਾਂ ਮਿੱਠਾ ਹੁੰਦਾ ਆ, ਬੜਾ ਮਿੱਠਾ ਹੁੰਦਾ ਆ। ਬੱਚੇ ਕਿਉਂ ਲੈਂਦੇ ਐ, ਕਿੰਡਰ ਜੋਏ?
ਹਾਂਜੀ ਹਾਂਜੀ, ਕਿੰਡਰ ਜੋਏ। ਕਿੰਡਰ ਜੋਏ ਬੱਚੇ ਤਾਂ ਲੈਂਦੇ ਨੇ, ਉੱਚੇ ਖਿਲੋਣੇ ਵਿੱਚ
ਹਾਂ ਬਸ, ਔ ਤੇ ਲੈਂਦੇ ਨੇ, ਉਹ ਖਾਂਦੇ ਬੱਚੇ ਮੀਠਾ ਉਹ ਚ ਨਿਕਲਦੇ ਦੋ ਬੋਲਸ, ਕਿਉਂਕਿ ਮੀਠਾ ਬਹੁਤ ਹੁੰਦਾ ਉਹਦੇ ਚ।
ਹਾਂਜੀ ਹਾਂਜੀ।
ਅੰਦਰ ਹੀ ਹੱਥ, ਟੂਲਸ ਮਿਲ ਗਏ ਚਲੋ, ਉਹ ਜਿੰਨੇ ਖਾਣਾ ਆਪੇ ਖਾ ਲਓ।
ਪਰ ਕਈ ਖਾਂਦੇ ਵੀ ਨੇ ਮਿੱਠਾ
ਹਾ ਕਈ ਖਾਂਦੇ ਨੇ ਬਲਕਿ ਮੇਰੀ ਬੇਟੀ ਬਹੁਤ ਘੱਟ ਖਾਂਦੀ ਹੈ ਮਿੱਠਾ, ਉਹ ਨਮਕੀਨ ਜ਼ਿਆਦਾ ਪਸੰਦ ਕਰਦੀ ਆ
ਹੂ
ਜੀ
ਮੇਰੀ ਇੱਕ ਬੇਬੀ ਮਿੱਠਾ ਬਿਲਕੁਲ ਨਹੀਂ ਖਾਂਦੀ, ਤੇ ਇੱਕ ਮੇਰੀ ਬੇਬੀ ਖਾ ਲੈਂਦੀ ਹੈ ਮਿੱਠਾ
ਸਹੀ ਹੈ ਕਿੰਡਰ ਜੋਏ ਇੱਕ ਲਿਆਗਾ, ਤੇ ਦੂਜਾ ਤ ਖਾਈ ਲੇਗਾ ਨਾ ਮਿੱਠਾ, ਵੇਸਟ ਨਹੀਂ ਜਾਏਗਾ ਅਛੀ ਗੱਲ ਹੈ, ਕਈਆਂ ਨੂੰ ਬਹੁਤ ਪਸੰਦ ਹੁੰਦਾ, ਕਈਆਂ ਨੂੰ ਨੀ ਹੁੰਦਾ ਪਸੰਦ
ਹਾਂਜੀ ਹਾਂਜੀ ਹਾਂਜੀ, ਇਹ ਬੱਚਿਆਂ ਦੀ ਵੀ ਵੇਖ ਲਓ, ਆਪਣੀ ਆਪਣੀ ਚੋਇਸ ਹੈ
ਹਾਂਜੀ ਦੇਖ ਲਓ ਮੇਰੀ ਬੇਟੀ ਦੀ ਨਾ ਛੋਟੀ ਸੀ ਯਾਰ ਮਤਲਬ ਡੇਢ ਦੋ ਸਾਲ ਦੀ ਤਾਂ ਮੈਨੂੰ ਦਲੀਆ ਵੀ ਖੁਵਾਉਂਦੀ ਸੀ ਖਿਚੜੀ ਵੀ ਖੁਵਾਉਂਦੀ ਸੀ ਹੁਣ ਤਿੰਨ ਸਾਲ ਤਿੰਨ ਸਾਲ ਦੀ ਹੋ ਗਈ ਹੈ ਹੁਣ ਦਲੀਆ ਮੂੰਹ ਵੀ ਨੀ ਦਖਦੀ ਤਰਲੀਲ ਕਿ ਮ ਮੰਮਾੈੂੰ ਨੀ ਖਾਣੀ ਇੱਕਦਮ ਬੋਲ ਦੇਗੀ ਕਿ ਮੈਂ ਖਾਣੀ ਹੀ ਨ ਹੈ ਹੁਣ ਤਾਂ ਮੈਨੂੰ ਮੈਗੀ ਦੇ ਮੈਨੂੰ ਇਹ ਦੇ ਦੋ ਮੈਨੂੰ ਪਾਸਤਾ ਦੇ ਦੋ ਮੈਨੂੰ ਮੈਂ ਦੇਣਾ ਹੀਈ ਨ ਮੈਨੂੰ ਪਾਸਤਾ ਪੂਸਤਾ ਸੂਜੀ ਦਾ ਆ ਜੇਗਾ ਤੇ ਉਹ ਗੱਲ ਵੱਖਰੀ ਹੈ ਕਿ ਹਾਂ ਸੂਜੀ ਦਾ ਆ ਪਰ ਥੋੜੀ ਬਹੁਤ ਮੀ ਲ ਆਵਟੇ ਹੋਰ ਕਰਦੇ ਆ ਮੈਨੂੰ ਲੱਗਦਾ ਹੈ ਕਿਕ ਸੂਜੀ ਦਾ ਪਾਸਤਾ ਐਵੇਂ ਤਾਂ ਬਣ ਨੀ ਜਾਏਗਾ
ਸੂਜੀ ਦਾ ਪਾਸਤਾ ਪਤਾ ਨੀ ਮੈਨੂੰ ਮੈਂ ਤੇ ਨਹੀਂ ਅਜੇ ਵੇਖਿਆ ਟਰਾਈ ਨਹੀਂ ਕੀਤਾ ਅਜੇ ਵਾਲਾ ਪਰ
ਆਉਂਦਾ ਹੀ ਆ ਪਰ ਫਿਰ ਵੀ ਸ ਪੁੱਤੇ ਹਾਂ ਥੋੜਾ ਬਹੁਤ ਵਿੱਚ ਮਿਕਸ ਕਰਦਾ ਹੀ ਹੈ
ਮਿਕਸੀ ਤੋਂ ਹਰ ਚੀਜ਼ ਚ ਹੁੰਦਾ ਵਚਾ
ਹਾਂਜੀ ਉਹ ਤਾਂ ਹੈ ਹੀ
ਬੱਚਿਆਂ ਨੂੰ ਨਾ ਇਹ ਨਹੀਂ ਹੁੰਦਾ ਕਿ ਵੀ ਹਰ ਚੀਜ਼ ਪਿਓਰ ਆ ਹਰ ਚ ਹਰ ਚੀਜ਼ 'ਚ ਮਿਲਾਵਟ ਆ ਅੱਜ ਕੱਲ੍ਹ
ਬਿਲਕੁਲ ਬਿਲਕੁਲ ਚੀਜ਼ ਤ ਲਵਤੀ ਕਿਟ ਉਹਨਾਂ ਸੀ ਪਿੱਛੇ ਕਾਲੀ ਮਿਰਚਾਂ ਦੇ ਵਿੱਚ ਪਪੀਤੇ ਦੇ ਬੀਜ ਪਾਏ ਵੀ ਸੀ।
ਕਾਲੀ ਮਿਰਚ ਹਾਂਜੀ ਹਾਂਜੀ ਹਾਂਜੀ ਹਾਂਜੀ।
ਹਰ ਇੱਕ ਚੀਜ਼ ਤੇ ਮਿਲਾਵਟ ਕਰਤੀ ਏ ਲੋਕਾਂ ਨੇ ਕੋਈ ਚੀਜ਼ ਠੀਕ ਨਹੀਂ ਹੈਗੀ ਏ। ਹੁਣ ਪਿੱਛੇ ਇੱਕ ਵੀਡੀਓ ਜੀ ਵਾਇਰਲ ਹੋ ਰਹੀ ਸੀ। ਹਾਂ ਪਿੱਛੇ ਜਿ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਮੈਂ ਕਰੀਮ ਰੋਲ ਖਾਣੇ ਬੰਦ ਕਰਤੇ ਕਰੀਮ ਰੋਲ ਨੀ ਆਉਂਦੇ। ਉਹਦੀ ਕਰੀਮ ਵਿੱਚ ਨਾ ਛਿਪਕਲੀ ਮਰੀ ਵੀ ਸੀ, ਤੇ ਉਹਨਾਂ ਨੇ ਉਹ ਛਿਪ ਚਿਪਕਲੀ ਇਸ ਤਰ੍ਹਾਂ ਹੀ ਕੱਟ ਦਿੱਤੀ ਜ ਬਾਕੀ ਕਰੀਮ ਨਾ ਕਰੀਮ ਰੋਲ ਦੇ ਵਿੱਚ ਭਰ ਕੇ ਨਾ ਉਹ ਬਾਜ਼ਾਰ ਚ ਉਹਨਾਂ ਨੇ ਸੇਲ ਕੀਤੇ। ਤਾਂ ਉਸ ਤੋਂ ਬਾਅਦ ਮੈਂ ਵੀਡੀਓ ਦੇਖ ਲੀ ਨਾ ਉਸ ਤੁ ਖਾ ਛਡਤੇ।
ਸਹੀ ਗੱਲ ਏ, ਚਲੋ ਕੋਈ ਗੱਲ ਨਹੀਂ ਬੱਚਿਆਂ ਦਾ ਧਿਆਨ ਰੱਖੋ। ਅਤੇ ਕੋਈ ਗੱਲ ਨਹੀਂ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਜੀ ਜੀ ਜੀ ਬਾਏ